ਹੈਲੋ
ਸਤਿ ਸ਼੍ਰੀ ਅਕਾਲ ਸਰਸ਼ੀਤ ਜੀ ਮਬਾਈਸ਼ ਬ ਜੀ ਬਣਾ ਲਿਆ ਡਿਨਰ ਡਿਨਰ ਬਣਾ ਲਿਆ
ਹ ਜੀ ਦੇ ਨਾਲ
ਹਾਂ
ਤੁਸੀਂ ਟਾਈਮ ਨਾਲ ਹੀ ਖਾ ਲੈਦੇ ਹੁੰਦੇ ਆ ਕਿ ਲੇਟ ਖਾਂਦੇ ਆ
ਨਹੀਂ ਨਹੀਂ ਮੇਰੇ ਅ ਬੇਟੇ ਤੇ ਖਾ ਲੈਂਦੇ ਆ ਸਾਢੇ ਸੱਤ ਖਾ ਲੈਂਦੇ ਆ ਸਾਨੂੰ ਦਸ ਵੱਜ ਚਦੋ ਦਸ ਵੀ ਸਾਢੇ ਦਸ ਗਿਆਰਾਂ ਵਜੇ ਤੱਕ ਖ
ਅੱਛਾ ਅੱਛਾ ਅੱਛਾ ਠੀਕ ਬੱਚਿਆਂ ਦੇ ਸਕੂਲ ਲਗ ਗਏ
ਹਾਂਜੀ ਲੱਗ ਗਈ ਸੀ ਬਟ ਉਹਨਾਂ ਨੂੰ ਫੇਰ ਇੱਕ ਹਫ਼ਤਿਆਂ ਦੀ ਛੁਟੀਆਂ ਪੈ ਗਈ ਛੋਟੇ
ਉਹ ਚਲੋ ਵਧੀਆ ਥੋੜਾ ਹੋਰ ਰੈਸਟ ਹੋ ਜਾਊਗੀ
ਹਾਂਜੀ ਹਾਂਜੀ ਜਾਣਾ ਹੁਣ ਮੰੰਟੇ ਨੂੰ ਹੀ ਫਿਰ ਹ ਹੀ ਹੈਗਾ ਨਾ ਪੰਜੀ ਦਾ ਹਾਂਜੀ ਤੇ ਇਹਦੇ ਕਰਕੇ ਫੇਰ ਚੇਨ ਨਾਲੂੰ ਓਪਨ ਕਰਤਾ ਸੀ ਰਿਸ਼ੀਕੇਸ਼
ਜੀ ਜੀ ਸਭ ਵਧੀਆ ਐ
ਚ ਥੋੜਾ ਜ ਕੰਮ ਥੋੜਾ ਜਿ ਪੈਂਡਿੰਗ ਸੀ ਫ ਤੇ ਮੈਂ ਕਿਹਾ ਚਲੋ ਖਰਾਬਮ ਹ
ਬੱਚਿਆਂ ਨੂੰ ਫੇਰ ਆਪ ਹੀ ਤੁਸੀਂ ਬੜਾ ਮ ਹਨ ਨਾ
ਟੋ ਤੁਸੀਂ ਕੀ ਬਣਾਇਆ ਹਣ
ਮੈਂ ਬਸ ਬਣਾ ਲਿਆ ਆਲੂ ਮਟਰ ਬਣਾ ਲਏ ਸੀਗੇ ਹਾਂਜੀ ਕਾਫੀ ਦਿਨ ਹੋ ਗਏ ਸੀਗੇ ਨਹੀਂ ਸੀ ਬੱਚੇ ਫਿਰ ਲਾਈਕ ਕਰਦੇ ਚਲੋ ਬਣਾ ਲਏ
ਅੱਛਾ
ਰੋਟੀ ਖਾਣ ਨੂੰ ਦਿਲ ਹੀ ਨੀ ਕਰਦਾ ਨੀ ਗਰਮੀ ਚ ਦਿਿਲ ਕਰਦਾ ਐ ਬਸ ਰਈਸ ਹੀ ਖਾਇ ਜਾਓ ਨਾਲ
ਹਾਂ ਗਰਮੀ ਚ ਮਨ ਨਈ ਕਰਦਾ ਬਸ ਦਿਲ ਕਰਦਾ ਏ ਚਾਵਲਓ ਹੀ ਖਾਓ ਚਪਾਤੀ ਤੇ ਖਾਂਨ ਨੁੰ ਦਿਲ ਹੀ ਨਹੀਂ ਕਰਦਾ
ਹਮ ਹਮ ਜੀ ਠੀਕ ਹੈ
ਮੈਂ ਵੀ ਜ਼ਿਆਦਾਤਰ ਬ ਚਾਵਾਲ ਬਣਾ ਦੇਣੀ ਹ ਇੱਕ ਟਾਈਮ ਆ ਚਾਵਲ ਜਰੂਰ ਦੁਨੀਆਂ ਦੀ ਪੈਂਡ
ਹਮ ਹਮ ਪਰ ਉਹ ਦੇਖੋ ਨਾ ਹੁਣ ਜਿਹੜੇ ਦੂਸਰੇ ਯੂਪੀ ਦੇ ਲੋਕ ਦੇ ਲਓ ਇੰਨਾ ਰਾਈਸ ਖਾਂਦੇ ਆ ਹੈ ਨਾ ਬਟ ਨਹੀਂ ਉਹ ਬਸ ਆਪਣੇ ਮਨ ਦਾ ਜੋ ਚੱਲ ਰਿਹਾ ਹੈ ਨਾ ਸ਼ੁਰੂ ਤੋਂ ਗੱਲ
ਹਾਂਜੀ ਹਾਂਜੀ ਖਾ ਖਾਣੇ ਚਾਹੀਦੇ ਨੇ ਹਾਂ ਬਟੇ ਬੇਟੇ ਨੂੰ ਬਿਲਕੁਲ ਪਸੰਦ ਨਹੀਂੀ ਹੈ ਰਾਈਸ ਖਣ ਮੈਨੂੰ ਪਸੰਦ ਮ ਛੋਟਾ ਛਿਰਦਾ ਨੀ ਮੇਰੇ ਉਹਨ ਹਾਂ ਉਹਨੂੰ ਬਹੁਤ ਪਸੰਦ ਹਸਬੈਂਡ ਨੂੰ ਹਾਂਜੀ ਤੇ, ਇੱਕ ਟਾਈਮ ਉਹਨਾ ਨੂੰ ਚਾਹੀਦੇ ਚਵਲ ਹ ਬਣਾਇਆੀ ਸੀ ਦੇ ਨਾਲੌ ਨਾਲ ਮੈ ਥੋੜੇ ਜੈ ਚਾਵਲ ਚੁਵਲ ਨਮਸਤੇ।
ਓਕੇ ਓਕੇ ਜੀ ਠੀਕ ਹੈ ਜੀ। ਚਲੋ ਵਧੀਆ ਏ ਹੋਰ ਮੌਸਮ ਕਿੱਦਾਂ ਤੁਹਾਡਾ, ਚੱਲ ਰਿਆ ਏ
ਹਾਂਜੀ।
ਮੌਸਮ ਕਿੱਦਾਂ।
ਮੌਸਮ ਬਣਿਆ ਤਾਂ ਥੋੜ੍ਹਾ ਝਾੜ ਹੀ ਬਣਿਆ ਤਾਂ ਹੁਣ, ਤਾਰੇ ਤਾਂ ਨਜ਼ਰ ਆਂਦੇ ਨਿ
ਹਾ ਠੀਕ ਹੈ ਮਤਲਬ, ਬੱਦਲ ਬੱਦਲ ਜਿਹੜਾ ਹੀ ਸੀਗਾ, ਪਰ ਨਹੀਂ ਹੁਣ ਤਾਂ ਹਵਾ ਵੀ ਬੰਦ ਹੋ ਗਈ ਹੈ।
ਹਾਂਜੀ ਰਾਤੀ ਬਹੁਤ ਪਿਆਰ ਸੀਨ ਪੂਰੇ ਦਿਨ ਸ ਹਮ ਬ ਜੀ ਜੀ ਉਹਦੇ ਕਰਕੇ ਠੰਡਾ ਹੋੁੰਦਾ ਤੇ ਜੀ ਚਾਰ ਪੰਜ ਲੋਕ ਹੈ ਅਪਨ ਵੀ ਸਾਰੇ ਲੋਕ ਤੁਸੀ ਬਿੱਲ ਬਣਾ ਰਹੇ ਸੀ ਮੈਨੂੰ ਆਵਾਜ਼ ਦੇ ਦੇ ਆਜਕਲ ਮੈਂ ਕਿਹਾ ਹੈ ਆਨੀ ਆ
ਚਲੋ ਵਧੀਆ ਗੱਲ ਹੈ ਜੀ
ਹਮ
ਹਾਂਜੀ ਠੀਕ ਹੈ ਤੁਸੀਂ ਫਰ ਜਾਂਦੇ ਹੁੰਦੇ ਉੱਧਰ ਆਪਣੇ ਹੈਲੋ। ਹੈਲੋ। ਹਾਂਜੀ, ਹਾਂਜੀ ਹੋਰ।
ਬਸ ਠੀਕ ਹੁਣ, ਥੋੜਾ ਜਿਹਾ ਦੇਖਦੇ ਹਾ ਤੇ ਪਰਸੋਂ ਤੋਂ ਕਹਿੰਦੇ ਬੱਚੇ ਕਹਿੰਦੇ ਵ ਅਸੀ ਵੀ, ਛੁਟਿਆਂ ਚਅਸੀਂ ਗਏ ਨੀ ਹੈਗੇ। ਸਾਨੂੰ ਕੋਈ, ਦਿਖਾ ਕੇ ਲਿਆਓ ਕੁਛ ਲਿਆਓ। ਠੰਡੇ ਇਲਾਕੇ ਲੈ ਕੇ ਹ, ਬਣਾਉਦੇ ਪਏ ਆ ਪਲੈਨ।
ਹਾਂ। ਹਾਂ ਨਹੀਂ ਬੱਚੇ ਕਿੱਥੇ ਜਾਣਾ ਪਸੰਦ ਕਰਦੇ ਜਿਆਦਾ, ਹਿਮਾਚਲ ਔਰ ਦੂਸਰੀ ਸਾਈਡ।
ਹਾਂ ਇਦਰ ਹੀ ਹਿਮਾਚਲਦੇ ਤੇ ਠੰਡਾ ਇਲਾਕਾ ਹੋ ਕਹਿੰਦੇ, ਅਸੀਂ ਉੱਥੇ ਜਾਦੇ ਹਾਂ ਗਰਮੀ ਬੜੀ।
ਗਰਮੀ ਬਹੁਤ ਆ ਹਾਂਜੀ।
ਨਹਿਰ ਤੇ ਕਹਿ ਰਹੇ ਸੀ, ਅੱਜ ਪਛੇ ਪਰ ਨਹਿਰ ਦਾ ਹਜੇ ਪਾਣੀ ਸਾਫ਼ ਹੀ ਨਾਲ ਦਾ ਉਦਾ ਹੁੰਦਾ ਪੈ, ਨਹਿਰ ਤੇ ਪਾਣੀ ਹਜੇ ਬੜਾ
ਓਕੇ ਓਕੇ ਜੀ, ਮੈਨੂੰ ਤੇ ਆਪ ਹਨ ਨਾ ਠੰਡਾ ਇਲਾਕਾ ਜ਼ਿਆਦਾ ਪਸੰਦ ਹੈ।
ਹਾਂਜੀ। ਕਹਿੰਦੇ ਸੀ ਗਰਮੀ ਬੜੀ ਬਰਦਾਸ਼ਤ ਨਹੀਂ ਹੁੰਦੀ ਪਈ, ਪਾਪਾ ਹੁਣ ਲੈ ਜਾਓ ਸਾਨੂੰ। ਥੋੜੇ ਦਿਨ, ਦੋ ਚਾਰ ਦਿਨ ਮਸਤੀ ਤੁਸੀਂ ਰਹਿ ਜਾਓ।
ਅੱਛਾ ਜੀ।
ਹਾਂਜੀ ਉਹਨੇ ਸਾਡੇ ਨਾਲ ਵਾਲੇ ਰਿਲੇਟਿਵ, ਗਏ ਸੀ ਅੱਜ ਸਵੇਰੇ ਸਾਰੇ ਨਹਿਰ ਤੇ ਗਏ ਹੋਏ ਸੀ
ਅੱਛਾ ਜੀ, ਸਾਡੇ ਇੱਧਰ ਵੀ ਸਾਈਡ ਹਾਂ ਵਾਟਰ ਪਾਰਕ ਆ, ਬੱਚੇ ਬੋਲਦੀ ਸੀ। ਠੀਕ ਲੈ ਕੇ ਚਲੋ, ਮੈਂ ਕੋਈ ਨਹੀਂ ਲੈ ਚਲਾਂਗੇ
ਹਾਂਜੀ, ਤੇ ਫੇਰ ਉਹ ਸਾਰੇ ਗਏ ਆ ਲੰਚ ਵਗੈਰਾ ਲੈ ਕੇ ਗਏ ਆ। ਬਣਾ ਕੇ ਘਰੋਂ ਦੀ ਹਾਂਜੀ ਕਹਿ ਰਹੇ ਸੀ ਵੀ ਤੁਸੀਂ ਵੀ ਚਲੋ ਹਾਂਜੀ
ਅੱਛਾ ਜੀ
ਹਾਂਜੀ ਮੈਨੂੰ ਕਹਿ ਰਹੇ ਸੀ ਤੁਸੀਂ ਚਲੋ ਮੈਂ ਕਿਹਾ ਨਹੀਂ ਹਜੇ ਨਹੀਂ ਜਾਣਾ ਮੈਂ ਨਾਲ ਕੋਈ ਹੋਏ ਨਾ ਆਪਣਾ ਵੀ
ਹਾਂ ਜੇਂਟਸ ਕੋਈ ਹੋਵੇ ਤਾਂ ਚਲੋ ਫੇਰ
ਕਿਉੰਕਿ ਫਿਰ ਬੱਚਿਆਂ ਦਾ ਵੀ ਧਿਆਨ ਰੱਖਣਾ ਸਾਡੇ ਮੇਰੇ ਬੱਚੇ ਤੂਫਾਨ ਉਹ ਚਲਾਕ ਬੜੇ ਆ ਬਹਿੰਦੇ ਨੀ ਹੈ ਕਿਤੇ ਥਾਂ ਤੇ
ਬਾਹਰ ਜਾ ਕੇ ਵੈਸੇ ਹੀ ਬੱਚੇ ਹੈਨੀਓ ਕਰਦੇ ਹੈਗੇ ਬੇਫਿਕਰ ਹੋ ਜਾਂਦੇ ਆ ਹਾਂ ਹਾਂ
ਮੰਮਾ ਦੀ ਤਾਂ ਸੁਣਨੀ ਨੀ ਹੈ ਪਾਪਾ ਦਾ ਥੋੜਾ ਜਿਹਾ ਡਰ ਹੈ ਬਸ ਮ ਤੇ ਬਸ ਪਾਪਾ ਦਾ ਬਸ ਉਨ੍ਹਾਂ ਦੀਆਂ ਅੱਖਾਂ ਈ ਕਾਫੀ ਹੁੰਦੀਆਂ ਉਨ੍ਹਾਂ ਨੂੰ ਦੇਖ ਲੀਏ
ਹਾਂ ਨਹੀਂ ਨਹੀਂ ਵਧੀਆ ਵਾ ਘੁਰੀ ਬਹੁਤ ਹੁੰਦੀ ਬੱਚਿਆਂ ਨੂੰ
ਹਾਂਜੀ।
ਕਿਤੇ ਵਧੀਆ ਜੀ ਲੋਕੇਸ਼ਨ ਤੇ ਬੈਠ ਕੇ ਖਾ ਲੈਂਦਾ ਏ, ਹੂੰ
ਅਸੀਂ ਆਪ ਜਦੋਂ ਆਊਟਸਾਈਡ ਕਿਤੇ ਜਾਂਦੇ ਹਾਂ। ਜਦੋਂ ਅਰਲੀ ਮੋਰਨਿੰਗ ਕਿਤੇ ਨਿਕਲਣਾ ਤਾਂ, ਇੱਦਾਂ ਹੀ ਬਸ ਪਰੌਂਠੀ ਪਰਾਂਠੀਆਂ ਬਣਾ ਲੈਣੇ ਨਾਲ ਸਬਜ਼ੀ ਸੁੱਕੀ ਲੈ ਲੈਣੇ।
ਹਾਂਜੀ
ਹਾਂਜੀ ਹਾਂਜੀ ਮੈਂ ਕਿਹਾ ਨਾਲ ਪਰੋਂਂਠੇ ਮਠੀਆਂ ਸੁੱਕੀਆਂ ਲੈ ਲੈਣੀਆਂ ਪਰੌਂਠੀਆਂ ਲੇ ਲੈਣੀਆਂ ਨਾਲ ਸੁੱਕੀ ਸਬਜ਼ੀ ਬਣਾ ਲੈਣੀ ਫੇਰ ਰਸਤੇ ਚ ਚਲੋ ਕਿਤੇ ਰੁਕੇ ਵਧੀਆ ਜੀ ਤੇ ਥਾਂ ਤੇ ਤੇ ਖਾ ਲੈਣੇ
ਹਾਂਜੀ ਅਸੀਂ ਵੀ ਜਾਂਨੇ ਹਾਂ ਵੀ ਯਾਂ ਕੋਈ ਰਾਜਮਾਂ ਚਾਵਲ ਬਣਾ ਕੇ ਲੈ ਜਣੇ ਆਂ ਯਾਂ ਕੋਈ ਚਨੇ ਵਗੈਰਾ ਤੇ ਨਾਲ ਮੈਂਗੋ ਜ਼ਰੂਰ ਲੈ ਕੇ ਵਾਟਰਮੈਲਨ ਜ਼ਰੂਰ ਲੈ ਕੇ ਜਾਂਦੇ ਆਾਂ ਹਾਂਜੀ ਹੋਰ
ਹਾਂਜੀ ਵਧੀਆ ਠੀਕ ਐ ੁ ਕੜ੍ਹੀ ਚਾਵਲ ਵੀ ਪਸੰਦ ਕਰਦੇ ਬੱਚੇ ਕਿ ਨਹੀਂ ਮੈਂ ਕਿਹਾ ਬੱਚੇ ਕੜੀ ਚਾਵਲ ਖਾਣਾ ਪਸੰਦ ਕਰਦੇ ਆ ਕੇ ਨਹੀਂ
ਬਹੁਤ ਇਹਨਾ ਨੂੰ ਤਾਂ ਬਹੁਤ ਪਸੰਦ ਏ ਉਹਨਾਂ ਨੂੰ ਭਾਵੇਂ ਤੁਸੀਂ ਤਿੰਨੋ ਟਾਈਮ ਬਣਾ ਦੇਦੋ ਤਿੰਨੋ ਟਾਈਮ ਬਣਾ ਕੇ ਦੇ ਦੋ
ਹਾਂਜੀ
ਰਾਜਮਾਂ ਚਾਵਲ ਏਨਾ ਨੂੰ ਬੜੇ ਪਸੰਦ ਏ ਹਾਂ ਹਾਂ ਮੈਨੂੰ ਨੀ ਪਸੰਦ ਬਿਲਕੁਲ ਵੀ
ਅੱਛਾ ਜੀ
ਰਾਜਮਾ ਚਾਵਲ
ਮੇਰੇ ਜਦੋਂ ਨਾ ਹਲ ਫਸਟ ਸੀਗੀ ਡਿਲੀਵਰੀ ਅ ਮੈਂਗੋ ਮੇਰਾ ਇੰਨਾ ਮਨੋ
ਯਾਰ ਕੋਜ ਹੈਲੋ ਆਵਾਜ਼ ਨੀ ਆ ਰਹੀ ਹੈਲੋ
ਹੈਲੋ
ਹੈਲੋ ਹਮ
ਮੈਂ ਕਿਹਾ ਮੈਂਗੋ ਵਗੈਰਾ ਵੀ ਲਾਈਕ ਕਰਦੇ ਬੱਚੇ
ਹੈਲੋ ਹਾਂਜੀ ਹਾਂਜੀ ਬੋਲੋ
ਹੈਲੋ ਹੈਲੋ
ਹਾਂਜੀ ਬੋਲੋ
ਹਾਂਜੀ ਮੈਂ ਕਿਹਾ ਮੈਂਗੋ ਵਗੈਰਾ ਵੀ ਲਾਈਕ ਕਰਦੇ ਬੱਚੇ,
ਹਾਂਜੀ ਉਹ ਹੈ ਹੀ ਹੈ ਇੱਕ ਐਸੀ ਚੀਜ਼ ਉਹ ਤੇ ਇੱਕ ਵਾਰੀ ਮੂੰਹ ਤੇ ਲਾਗੀ ਉਹ ਤੇ ਨਿਕਲਦੀ ਨੀ ਹੈ ਮੂੰਹ,
ਅੱਛਾ ਜੀ ਅ ਮੈਨੂੰ ਤੇ ਬਿਲਕੁਲ ਨੀ ਪਸੰਦ
ਹਾਂਜੀ
ਮੈਂ ਕਿਹਾ ਮੈਨੂੰ ਤਾਂ ਬਿਲਕੁਲ ਨਹੀਂ ਪਸੰਦ ਮੈਨੂੰ ਕੋਈ ਲਾਗੇ ਵੀ ਕੋਈ ਖਾਂਦਾ ਹੋਵੇ ਤਾਂ ਮੈਨੂੰ ਨਹੀਂ ਅੱਛੇ ਲੱਗਦੇ।
ਬੜੇ ਮੈਂਗੋ ਨੀ ਪਸੰਦ ਕਰਦੇ
ਮੇਰੇ ਤੇ ਆਪ ਘਰ ਦੇ ਕਹਿੰਦੇ ਹੁੰਦੇ ਕਹਿੰਦੇ ਤੂੰ ਪਤਾ ਨੀ ਕਿੱਦਾਂ ਦੀ ਐ
ਹਾਂ ਤੁਸੀਂ ਤੇ ਪਹਿਲੇ ਇਨਸਾਨ ਹੈ ਜਿਹੜੀ ਮੰਗੋ ਨੂੰ ਕੇਂਦੇ ਕਿ ਮੈਨੂੰ ਪਸੰਦ ਨੀ ਹੈਗਾ ਮੰਗੋ ਹੈ ਹਾਂਜੀ
ਬਿਲਕੁਲ ਨਹੀਂ ਚੰਗੇ ਲੱਗਦੇ ਹੈਗੇ
ਹਾਂਜੀ ਨਹੀਂ ਮੈਂਗੋ ਨੂੰ ਤੇ ਅੱਜ ਕੱਲ ਕੋਈ ਵੀ ਨਹੀਂ ਛੱਡਦਾ ਮੇਰੇ ਬੱਚੇ ਨੂੰ ਦੋਨਾਂ ਨੂੰ ਪਸੰਦ ਏ ਸਾਰਿਆਂ ਨੂੰ ਅੱਬਲ ਤੇ ਪਸੰਦ ਹੈ ਮੰਮਾ ਨੂੰ ਸਭ ਨੂੰ ਪਸੰਦ ਸਾਡੇ ਘਰ,
ਪਰ ਮੈਂ ਉੱਲਣ ਵਗੈਰਾ ਤਾਂ ਚਲੋ ਖਾ ਲਈ ਦਾ ਏ ਆ
ਹਾਂਜੀ ਹਾਂਜੀ
ਬੁੱਲ
ਮੈਂ ਤਾਂ ਅੰਬ ਦਾ ਆਚਾਰ ਵੀ ਨਹੀਂ ਖਾਂਦੀ।
ਵੋਟਰਮੈਲਨ ਜ਼ਿਆਦਾ ਨਾ ਇਹ ਬਸ ਇਹ ਮੈਂਗੋ ਹੀ ਖਾਂਦੇ ਆ।
ਹਾਂਜੀ
ਹਾਂਜੀ
ਠੀਕ ਹੈ ਠੀਕ ਹੈ ਜੀ ਸਭ ਹਾਂਜੀ ਸਭ, ਬੜੀਆ ਠੀਕ ਹੈ ਜੀ
ਮੈਨੂੰ ਨਾ ਦੱਸਣਾ, ਦਮ ਆਲੂ ਦੀ ਰੈਸਿਪੀ ਦੱਸਣੀ,
ਅੱਛਾ ਜੀ,
ਹਾਂਜੀ,
ਦਮਾ ਆਲੂ ਨਹੀਂ ਮੈਂ ਵੀ ਕਦੇ ਟਰਾਈ ਨਹੀਂ ਕੀਤਾ ਹੈਗਾ।
ਪਾਣੀ ਦੀ ਹੈਲੋ ਜੀ ਹਾਂ ਹਾਂਜੀ, ਹਾਂਜੀ-ਹਾਂਜੀ, ਕੀ ਬੋਲ ਰਹੇ,
ਹੋਰ ਠੀਕ ਐ ਜੀ ਬੱਚੇ ਸ਼ਰਾਰਤਾਂ ਕਰ ਰਹੇ ਲੱਗਦਾ।
ਹੂੰ, ਬਸ ਵਧੀਆ ਹੁਣ ਇਹਨਾਂ ਦਾ ਟਾਈਮ ਹੋ ਗਿਆ ਇਨਾਂ ਕਰਨ ਦਾ
ਓਕੇ-ਓਕੇ,
ਹਾਂਜੀ, ਚਲੋ ਠੀਕ ਐ, ਫਿਰ ਮੈਂ ਬਾਅਦ ਚ ਕਰਦੀ ਆ ਠੀਕ ਆ। ਹੈਲੋ,
ਚਲੋ ਠੀਕ ਐ ਇੰਦਰ ਅਹ ਸਰਬਜੀਤ ਜੀ। ਓਕੇ ਜੀ ਓਕੇ, ਸਤਿ ਸ਼੍ਰੀ ਅਕਾਲ।
ਹੂੰ,